ਹੈਲੋ, ਸਤਿ ਸ਼੍ਰੀ ਅਕਾਲ ਭਾਜੀ ਹੋਰ ਠੀਕ ਔ?
ਵਧੀਆ, ਵਧੀਆ। ਤੂੰ ਸੁਣਾ, ਕੀ ਕਰ ਰਹੀ ਏ? ਹਾਂ, ਸਹੀ ਆ ਰਹੀ ਹੈ, ਹੋਰ ਕੀ ਕਰ ਰਯਾ ਅੱਜ ਕਿਵੇਂ ਯਾਦ ਕਰ ਲਿਆ ਤਿੰਨੇ? ਚੀਰਾਂ ਬਾਦ।
ਚੀਰਾਂ ਬਾਅਦ ਤਾਂ ਯਾਦ ਕੀਤਾ ਸੀ ਸੂਟ, ਪਿੱਛੇ ਕੀਤਾ ਸੀ ਬਸ ਟਾਈਮ ਹੀ ਨੀ ਲੱਗਦਾ
ਤੂੰ ਤੇ ਨਾਲੇ ਆਪ ਸੀਨੀ ਏ ਸੂਟ, ਕਮੀਨੀ ਤੇ, ਤੂੰ ਏਡੀ ਹੋਈ ਪ ਆਪੇ, ਮਸ਼ੀਨਾਂ ਰੱਖ ਕੇ ਬੈਠੀ।
ਹਾਏ ਆਪਣਾ, ਹੀ ਸੁਆਨਾ ਸੀ।
ਸੀਦੀ ਮੈਂ ਸੁਣਿਆ, ਬਾਹਰ। ਸੂਟ, ਸੀਂਦੀ ਪਈ। ੇ ਤੇੰ ਤੂੰ ਪੇਕੇ ਉੱਡਣ, ਲੱਗੀ ਏ। ਤੇ ਰਾਧਾ, ਦਾ ਸੂਟ ਸੀ ਲਿੱਤੇ।
ਕੱਟ ਮਾਰਨਾ ਸੀ, ਉਹ ਵੀ ਹੁਣ? ਹਾਂ, ਕੱਟ।
ਆਜ ਆਈ ਸੀ ਤੂੰ ਲੈਂਸ ਲੈਨ, ਲਾਸਟਿਕ ਲੈਨ, ਦੇਖ ਮੈਂ ਲੈਂਸ ਪਤਾ ਕੀ ਮੇਰਾ ਤੇ ਦੇਖ ਮੈਂ ਤੂੰ ਸੋਚੇਂਗੀ ਕਦੀ ਜਾਨ ਕੇ ਨੀ ਦਿੱਤਾ, ਮੈਂ ਲਾਸਟਿਕ ਨਾ ਛੋਟਾ ਰੱਖਦਾ ਈ ਨੀ ਤੈਨ ਪਤੈ।
ਨਾ-ਨਾ ਇਥੇ ਕਿ ਹੋ ਗਿਆ। ਮੈਂ ਮੈਨੂੰ ਬਾਹਰੋਂ ਤੁਹਾਡੀ ਮੰਮੀ ਨੇ ਮੈਨੂੰ ਕਿਹਾ, ਬਾਹਰੋਂ ਮੈਂ ਆਟੀ ਕੋਲ ਲੈ ਵੀ ਗਿਆ।
ਅੱਛਾ-ਅੱਛਾ।
ਹੋਰ ਮੈਂ ਹੋਰ ਸਾਮਾਨ ਲੈਣਾ ਸੀ। ਸਗੋ ਖਾਣ -ਪੀਣ ਦਾ ਸਵੇਰੇ ਨਾਲ ਲੈ ਜਾਣ ਵਾਸਤੇ। ਮੇਰਾ ਉਵੀ ਕੰਮ ਹੋ ਜਾਣਾ। ਮੈ ਸਗੋਂ ਚਾਰ ਵਜੇ ਸਾਡੇ ਚਾਰ ਵਜੇ ਪਹਿਲੀ ਬਸ ਸੀ। ਹਾਂ।
ਜਾਣਗੇ।
ਉਹੀ ਹੈ ਨੀ ਹੁਣ ਤੇ ਕਾਰ ਰਹਿੰਦੀ ਆ ਕਾਰ ਠੀਕ ਹੋਂਣੇ ਸੀ, ਠੀਕ ਹੋਣ ਗਿਆ ਹੋਇਆ, ਹੁਣ ਕਹਿੰਦੀ ਮੈਂ ਸਵੇਰੇ ਵੇਖਣਾ ਕਿਸੇ ਯਾਰ ਦੀ ਮੰਗਗਾਂਗਾ।
ਅੱਛਾ- ਅੱਛਾ। ਹੋਰ ਸੁਣਾ ਕੀ ਕਰ ਰਹੀ ਏ ਅੱਜ ਕੀ ਬਣਾਇਆ ਏ? ਤੇ ਸ਼ਾਮੀ ਜਦੋਂ ਤੂੰ ਆਈ ਸੀ ਤੇ ਸ਼ਾਮੀ ਆਈ ਸੀ ਥੋੜੀ ਲੈ ਆਦੀ ਖਿਚੜੀ ਤੈਨੂੰ ਮੈਸਜ ਕੀਤਾ ਸੀ। ਅੱਜ ਮੇਰਾ ਇਨਾ ਦਿਲ ਸੀ ਖਿਚੜੀ ਖਾਣ ਤੇ ਮੈਨੂੰ ਤੂੰ ਦੱਸਿਆ। ਤੇਰੀ ਸੱਸ ਤਾ ਇਨਾ ਸਵਾਦ। ਬਣਾਉਂਦੀ ਨਾ ਆਚਾਰ। ਦਾ ਮਸਾਲੇ ਦਾ ਤੜਕਾ ਲਾ ਕੇ ਉਹਨੂੰ ਕਈ ਸਾਲ ਸਨੋਕ ਪਿਆਏਗੀ ਮੈਂ ਜਿਹੜਾ।
ਹੁਣ ਬਣਾਏਗੀ ਨਾ ਮੈਂ ਉਹਨੂੰ ਪਿਆ ਆਦੀ ਮੰਮੀ ਨੂੰ ਰੱਖ ਲਉ ਗਗਨ ਵਾਸਤੇ ਸਗੋਂ ਪਤਾ ਮੰਮੀ ਨੇ ਉਹਦੇ ਮੱਖਣ ਦੀ ਲੱਸੀ ਬਣਾ।
ਬਣਾ ਤੇ ਚਾਰ ਦਿਨ ਹੋ ਗਏ ਦੋ ਦਿਨ ਹੋ ਗਏ ਤੈਨੂੰ ਫੋਨ ਨੀ ਕੀਤਾ ਭੁੱਲ ਵੀ ਤੇ ਉਹ ਵਿਚਾਰੀ ਘੜੀ ਹੋਗੀ। ਚੱਲ ਕੋਈ ਨੀ
ਕਢਨਾ ਇੰਨਾ ਮੱਖਣ ਸੀ ਨਈਂ ਮੰਮੀ ਨੇ ਜਦ ਵੀ ਕੱਢ ਕੇ ਦਿੱਤਾ ਸੀ ਨਾ ਮੰਮੀ ਕਹਿੰਦੀ ਸੀ ਜੱਗ ਵੀ ਦੇ ਦੀ ਗਗਨ ਨੁ।
ਜੱਗ ਆਲੀ ਗੱਲ ਸੱਸ ਨੂੰ ਫੇਰ ਦੱਸਦੀ ਐ ਬਈ ਜੱਗ
ਮੈਂ ਨਾ ਨਾ ਮੈਂ ਨੀ ਕਿਹਾ ਮੰਮੀ ਨੂੰ ਕਿ ਮੰਮੀ ਉਹ ਜੱਗ ਮੰਗਦਾ ਪਿਆ ਤੇ ਮੰਮੀ ਕਹਿੰਦੀ। ਜੱਗ ਮੇਰਾ ਫਾਲਤੂ ਪਿਆ ਹੋਇਆ ਜੱਗ ਉਹਨਾ ਨੂੰ ਦੇ ਦੀ ਵਾਪਸ ਨਾ ਮੰਗੀ ਐ ਕਿਹਾ ਮੰਮੀ ਨੇ।
ਅੱਛਾ ਹਾਂ ਸਾਨੂੰ ਚਾਹੀਦਾ ਸੀ ਪਿੱਛੇ ਤੂੰ ਦਿੱਤਾ ਸੀ। ਤੇ ਪੰਜਾਬ ਤੋਂ ਆਏ ਦੇ ਸੀ। ਕਿੰਨਾ ਕਰਦਾ ਸੀ। ਜਾਂ ਮੇਰੇ ਤਾਏ ਉੱਥੇ ਡੈਡੀ ਨੇ ਉਹਨੂੰ ਚੁੱਕ ਕੇ ਦੇ ਦਿੱਤਾ ਸਾਨੂੰ ਪਤਾ ਹੀ ਨਹੀਂ ਲੱਗਿਆ ਸਗੋਂ ਤੇਰੇ ਕੋਲ ਸਪੈਸ਼ਲ ਲਿੱਤਾ ਸੀ।
ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਐ ਤੇ ਮੰਮੀ ਕੋਲ ਪਿਆ ਸੀ ਫਾਲਤੂ।
ਅੱਛਾ ਗੱਲ ਸੁਣ ਤੈਨੂੰ ਇੰਨੀ ਜ਼ਰੂਰੀ ਗੱਲ ਦੱਸਣੀ ਸੀ ਮੈਂ ਉਹ ਨਹੀਂ ਹੈਗੀ ਸੀ ਜਿਹੜਾ ਆਪਣਾ ਜਿਹੜੀ ਸਿਮਰਨ ਸੀਗੀ ਸਾਡੇ ਇੱਥੇ । ਜਿਹੜੀ ਸਾਹਮਣੇ ਰਹਿੰਦੀ ਸੀ ਉਹ ਜਿਹਨੇ ਆਪਣਾ ਮੁੰਡਾ ਪੁੱਛੋ ਸਾਹਿਬ ਭੇਜਿਆ ਹੋਇਆ।
ਆਹੋ ਆਹੋ ਆਹੋ ਹਾਂ।
ਹਨਾ ਉਹਦਾ ਮੁੰਡਾ ਉਹਦਾ ਅਹ ਸਿਮਰਨ ਦਾ ਭਰਾ ਵੀ ਗਿਆ ਹੋਇਆ ਨਾ ਪੁੱਛੋ ਸਾਹਿਬ। ਸਾਹਿਬ ਤੇ ਉਹਨੂੰ ਅੱਗੋਂ ਨਾ ਉਹਨੂੰ ਚਹਿਲ ਮੈਂ ਹਾਂ ਉਹਨੂੰ ਚਹਿਲ ਭੇਜਤਾ ਬਾਬਾ ਜੀ ਨੇ ਅੱਗੇ ਡਿਊਟੀ ਲਾ ਦਿੱਤੀ। ਹੁਣ ਵੇਖੋ ਉਹਨਾਂ ਨੇ ਬਾਬੇ ਨੇ ਚਹਿਲ ਤੇ ਭੇਜ। ਤੇ ਵਿਚਾਰੇ ਕੋਲ ਕੱਪੜੇ ਨਹੀਂ ਆ ਉੱਥੇ ਪੈਂਦੀ ਪਈਆ ਬਰਫ਼ ਹੁਣ ਉਹਦਾ ਫੋਨ ਪਾਇਆ ਉਹਨਾਂ ਨੂੰ ਸਵੇਰੇ ਹਜ਼ਾਰ ਰੁਪਏ ਕਿਸੇ। ਦੇ ਨੰਬਰ ਤੇ ਪਾਵਾਂਗਾ ਤੇ ਫਿਰ ਵਿਚਾਰਾ ਕੱਪੜੇ ਵਗੈਰਾ ਕੋਈ ਲਏਗਾ ਯਾਂ ਆਏਗਾ ਵੇਖੋ ਕੀ ਬਣਦਾ? ਹੁਣ ਉਹ ਇੰਨੀ ਪਰੇਸ਼ਾਨ ਹੋਈ ਪਈ ਸਾਹਮਣੇ ਛੋਟੇ ਵਾਲੇ ਨੂੰ ਤੇ ਪਹਿਲੇ। ਛੱਡਿਆ ਦਾ ਸੀ ਵੱਡੇ ਵਾਲਾ ਗਿਆ ਵੱਡੇ ਵਾਲਾ।
ਛੋਟੇ ਵਾਲਾ ਕਿੱਥੇ ਗਿਆ?
ਛੋਟੇ ਵਾਲਾ ਤੇ ਉਹਨੇ ਪਹਿਲੇ ਭੁੱਚੋ ਸਾਹਿਬ ਭੇਜਿਆ ਤਾਂ ਸੀ ਨਾ। ਤੇ ਵੱਡੇ ਵਾਲਾ ਵੀ ਮਿਲਣਨ। ਗਿਆ ਸੀ ਤੇ ਬਾਬਾ ਜੀ ਨੇ ਅੱਗੇ।
ਤੇ ਮੈਂ ਮੇਰੀ ਗੱਲ ਸੁਣੋ ਮੈਂ ਸੁਣਿਆ ਬੁੱਢੇ ਸਾਹਿਬ ਵਾਲੇ ਜਿਹੜੇ। ਕਿਹਨਾ ਨਹੀ ਚਾਹੀਦਾ ਸੀ।
ਨਹੀਂ ਨਹੀਂ ਤੂੰ ਮੇਰੀ ਗੱਲ ਸੁਣ ਨਾਂ ਹਾਂ ਮੈਂ ਤੇਰੀ ਗੱਲ। ਸਮਝ ਗਿਆ ਤੂੰ ਮੇਰੀ ਗੱਲ ਸੁਣ। ਤੂੰ ਸਵੇਰੇ ਸ਼ੁਰੂ ਕਰਨਾ ਚਲੀਅ ਲਾਨੀ ਕੱਲ੍ਹ ਤੋਂ।
ਕੀਤੋ ਲਿਆਂਦੀ ਕਿੱਥੋ ਲੈ।
ਅੱ। ਅੱਛਾ ਅੱਛਾ ਹਾਂ ਹੋਰ ਸੁਣਾ। ਪੈਦਲ ਦਾ ਮੈਂ ਕਿਹਾ ਚਲ ਥੋੜ੍ਹੀ ਸੈਰ ਵੀ ਹੋਵੇਗੀ ਨਾਲੇ ਥੋੜ੍ਹਾ ਵਜਨ ਘੱਟ।
ਹਾਏ ਇਹ ਤੇ ਬੜਾ ਮੈਨੂੰ ਬੜੀ ਵਧੀਆ ਤੁਸੀਂ ਗੱਲ ਸੁਣਾਈ ਆ ਪਰ ਮੈਂ ਹੁਣ ਕੀ ਕਰਾਂ ਮੈਂ ਕਈ ਚੀਜਾਂ ਹਾਂ ਹਾਂ।
ਸ਼ੁਰੂ ਕਰਦੇ ਆ ਜੁਲਾਈ ਚ,
ਹਾਂ ਮੈਂ ਤੁਹਾਡੀ ਦਿਲ ਚ ਜਿਹੜੀ ਉਹ ਭੈਣ ਵੀ ਰਹਿੰਦੇ ਨੇ ਮੈਂ ਉਹਨਾਂ ਨੂੰ ਵੀ ਕਿਹਾ ਸੀ ਤੇ ਉਹ ਕਹਿ ਰਹੀ ਸੀ ਮੈਂ ਭਾਜੀ ਨੂੰ ਪੁੱਛ ਕੇ ਦਵਾਗੀ ਹਾਂ,
ਨਾ ਐਤਵਾਰ ਐਤਵਾਰ ਤੋਂ ਚੱਲੇ ਹਾਂ ਐਤਵਾਰ ਕਹਿੰਦਾ ਜੁਲਾਈ ਤੋਂ ਚੱਲੇ ਹਾਂ। ਤੇ ਤੁੰ, ਪੇਕੇ ਹੋ ਆ, ਅਤੇ ਫਿਰ ਅਸੀਂ, ਸਵੇਰੇ ਨਾ ਸਿਰਫ ਇੱਕ ਉੱਥੇ ਮੱਥਾ ਟੇਕ ਕੇ ਇੱਕ ਇੱਕ ਪਾਠ ਕਰਾਂਗੇ ਜਪਜੀ ਸਾਹਿਬ, ਤੇ ਔਟੋ ਕਰਕੇ ਘਰ ਮੇਰੇ ਮੇ ਦੱਸਾਂ ਮੈਂ ਤੈਨੂੰ ਕਿ ਮੇਰਾਮੇਰਾ ਨਾ ਮੋਟਾਪਾ ਵੱਧਦੀ ਜਾਂਦਾ। ਅਤੇ ਮੇਰਾ ਦਿਲ ਮੈਂ ਸੈਰ ਕਰਾਂ ਹੋਰ ਮੈ ਬਹਿ ਖਾ ਖਾ ਕੇ ਤੈਨੂੰ ਪਤਾ ਢਿੱਡ ਬਾਹਰ ਆਈ ਜਾਂਦਾ ਅੱਗੇ ਤੁੰ ਮੰਨੇਗੀ ਅੱਜ ਭਰਵਾਤ ਫੇਰੀ ਗਿਆ ਉਥੇ ਛੋਟੇ-ਛਟੇ, ਨਿਆਣੇ ਬਣ ਜਾਂਦੇ ਅੰਕਲ ਜੀ ਅੰ ਅੰਕਲ ਜੀ ਮੈਂ ਕਿਹਾ ਇੱਧਰ ਆ ਉਰੇ ਆ ਮੈਂ ਕਿਹਾ ਤੇ ਮੈਂ ਅੰਕਲ ਕਿੱਥੋਂ ਵੀਖਦਾ ਪਿਆ ਵਾਂ ਮੈਂ ਕਿਹਾ ਸਿੱਧੀ ਤਰ੍ਹਾਂ ਬੋਲ ਵੀਰ ਜੀ ਬੇਸਤੀ ਹੋਰ ਮੈਨੂੰ ਇੰਨੀ ਸ਼ਰਮ ਆਈ ਮੈਂ ਕਿਹਾ ਲੈ ਮੈਂ ਹੁਨ ਕੱਲ ਤੋਂ ਹੀ ਸੈਰ,
ਮੈਨੂੰ ਪੁੱਛ ਤੂੰ ਤੇ ਮੈਂ ਤੇ ਆਂਟੀ ਬੋਲਦੇ ਬੱਚੇ ਇਨੇ ਵੱਡੇ ਵਡੇ ਆਦਮੀ ਮੈਨੂੰ ਆਂਟੀ ਬੋਲ ਦਿੰਦੇ।
ਤੈਨੂੰ ਚਾਈ ਕਹਿਣਗੇ।
ਬੈਠੇ ਸੀ ਤੂੰ ਸੁਣਾ, ਕੀ ਬਣਾਇਆ,
ਬਸ ਅਸੀ ਅੱਜ ਔ ਬਣਾਈ ਏ ਕੀ ਕਹਿੰਦੇ ਨੇ ਉਹਨੂੰ ਆਪਣਾ ਕੀ ਬੋਲਦੇ ਨੇ ਕੀ ਬੋਲਦੇ ਨੇ ਯਾਰ ਮੂੰਗੀ ਸਾਬਤ ਦਾਲ ਬਣਾਈ ਸੀ। ਬਣਾਣੀ ਤੇ ਮਾਂ ਛੋਲਿਆਂ ਦੀ ਸੀ, ਬਣਾ ਮੂੰਗੀ ਸਾਬਤ ਲਈ
ਅੱਛਾ ਸਾਡੇ ਤੇ ਜੇ ਅਗਰ ਦਾਲ ਬਣ ਅੱਜ ਸਾਡੇ ਦਾਲ ਬਣੀ। ਰਹਿਣਾ ਫਿਰ ਹੁਣ ਜੇ ਜਿਹੜੀ ਉਹ ਖਿਚੜੀ ਪਈ ਸੀ। ਉਹਦੇ ਨਾਲ, ਜਿਹੜਾ ਥੋੜਾ ਜਿਹਾ ਚਗੇ ਸਮਾਨ ਹਾਂ ਮੈਨੁੰ ਤੇ ਬੜੀ ਸਵਾਦ ਲਗਦੀ ਐ।